ਹੈਲੋ।
ਹੈਲੋ। ਸਤਿ ਸ੍ਰੀ ਅਕਾਲ ਜੀ।
ਹੋਰ ਕੀ ਹਾਲ-ਚਾਲ ਨੇ, ਵਧੀਆ ਜੀ ਵਧੀਆ ਤੁਸੀਂ ਸੁਣਾਓ।
ਬਸ ਵਧੀਆ ਹੋਰ ਕੀ ਕਰ ਰਹੇ ਸੀ?
ਬਸ ਬੈਠੀ ਸੀ ਮੈਂ ਕਿਹਾ ਤੁਹਾਡਾ ਫੋਨ ਆਇਆ ਤੁਡੇ ਨਾਲ ਗੱਲਬਾਤ ਕਰ ਲਾਂ ਥੋੜ੍ਹੀ ਜਿਹੀ।
ਹਾਂ, ਅੱਜਕੱਲ ਤੇ ਸੋਸ਼ਲ ਮੀਡੀਆ ਹੀ ਚੱਲਦਾ ਪਿਆ ਸਾਰੇ ਪਾਸੇ।
ਸਹੀ ਗੱਲ ਜੇ।
ਵੈਸੇ ਨਾ ਇਹਦੇ ਨਾ ਜਿੰਨੇ ਚੰਗੇ ਪੱਖ ਹੈਗੇ ਨੇ ਓਨੇ ਮਾੜੇ ਪੱਖ ਵੀ ਹੈਗੇ ਜੇ।
ਆ ਤੇ ਗੱਲ ਬਿਲਕੁਲ ਸਹੀ ਕਈ ਜੇ ਦੋਨੋ ਚੀਜ਼ਾਂ ਨੇ ਫਾਇਦੇ ਵੀ ਨੇ ਤੇ ਨੁਕਸਾਨ ਵੀ ਨੇ।
ਹਾਂਜੀ ਜਿਹੜੇ ਚੰਗੇ ਪੱਖ ਨੇ ਨਾ ਉਹਦੇ 'ਚ ਐ ਵੇ ਕਿ ਸਾਨੂੰ ਜਾਣਕਾਰੀ ਔਰ ਸਿੱਖ ਸਿੱਖਿਆ ਤੇ ਬੜੀ ਮਿਲਦੀ ਜੇ ਵੈਸੇ ਸੋਸ਼ਲ ਮੀਡੀਆ ਤੋਂ, ਸੋਸ਼ਲ ਮੀਡੀਆ ਰਾਹੀਂ ਅਸੀਂ ਦੁਨੀਆਂ ਭਰ ਦੀਆਂ ਖ਼ਬਰਾਂ ਵੇਖ ਲੈਂਨੇ ਆ ਨਵੀਂ ਜਾਣਕਾਰੀ ਤੁਰੰਤ ਮਿਲ ਜਾਂਦੀ ਏ ਕਿ ਨਹੀਂ।
ਸਹੀ ਗੱਲ ਏ ਬੰਦਾ ਅਪ ਟੂ ਡੇਟ ਰਹਿੰਦਾ ਇਕਦਮ। ਸਹੀ ਕਹਿ ਰਹੇ ਹੋ, ਜੋ ਕੁਛ ਮਰਜ਼ੀ ਵੇਖ ਲੋ ਤੁਸੀਂ।
ਮੈਂ ਕਹਿੰਨੀ ਆ ਜਿਹੜੇ ਵਿਦੇਸ਼ਾਂ 'ਚ ਲੋਕ ਬੈ ਠੇ ਨੇ ਦੂਰੀਆਂ ਘਟਾਦਾ ਜੇ ਸੋਸ਼ਲ ਮੀਡੀਆ, ਇਹਦੇ ਨਾਲ ਅਸੀਂ ਦੂਰ ਬੈਠੇ ਦੋਸ ਤਾਂ ਨਾਲ, ਰਿਸ਼ਤੇਦਾਰਾਂ ਨਾਲ ਕਿੰਨੇ ਆਸਾਨੀ ਨਾਲ ਜੁੜ ਜਾਨੇ ਆ। ਪਹਿਲੇ ਕੀ ਹੁੰਦਾ ਸੀ ਲੋਕੀ ਤਰਸ ਦੇ ਰਹਿੰਦੇ ਸੀ ਇੱਕ-ਦੂਜੇ ਨੂੰ।
ਸਹੀ ਗੱਲ ਏ, ਸਹੀ ਗੱਲ ਜੇ ਬਿਲਕੁਲ। ਹੋਰ ਪਹਿਲੇ ਲੋਕ ਕਾਂ ਨੇ ਗੱਲਬਾਤ ਕਰਨੀ ਹੁੰਦੀ ਵਿਦੇਸ਼ਾਂ 'ਚ ਲੋਕੀ ਵਿਚਾਰੇ ਚਿੱਠੀਆਂ ਪਾਂਦੇ ਸੀ ਚਿ ਉਡੀਕਾਂ ਰਹਿੰਦੀਆਂ ਸੀ। ਅੱਜਕੱਲ ਮੈਂ ਕਹਿੰਨੀ ਆ ਦੋ ਮਿੰਟ ਲਾਓ
ਹਾਂਜੀ, ਸੋਸ਼ਲ ਮੀਡੀਆ ਨੇ ਤੇ ਦੂਰੀ, ਦੂਰ ਰੀ ਦੂਰੀ ਘੱਟ ਕਰ ਦਿੱਤੀ ਏ। ਐਵੇਂ ਲੱਗਦਾ ਵੀਡੀਓ ਕਾਲ ਕਰੋ ਬੰਦਾ ਸਾਹਮਣੇ ਹੀ ਬੈਠਾ ਵੇ ਪੈਲੇ ਸੰਦੇਸ਼। ਪਹੁੰਚਾਣ ਇਹ ਸੋਸ਼ਲ ਮੀਡੀਆ ਨਹੀਂ ਸੀ ਜਦੋਂ ਤੇ ਸਾਨੂੰ ਕਿੰਨੀ। ਹੁੰਦੀ ਸੀ ਕਠਿਨਾਈ ਦਾ ਸਾਨੂੰ ਕਿੰਨਾ ਸਾਹਮਣਾ ਕਰਨਾ ਪੈਂਦਾ ਸੀ। ਹੋਰ ਸੁਣਾਓ ਸੋਸ਼ਲ ਮੀਡੀਆ ਤੇ ਵੈਸੇ ਇਹ ਵੀ ਯੇ। ਕਿ ਅਸੀਂ ਆਪਣੇ ਕਾਰੋਬਾਰ ਲੋਕਾਂ ਤੱਕ ਅਸੀਂ ਬੜੇ ਆਸਾਨੀ ਨਾਲ ਪਹੁੰਚ ਜਾਂਦੇ ਹਾਂ। ਬੋਤ ਵਧੀਆ ਔਰ ਸਸਤਾ ਸਮਾਨ ਅਸੀਂ ਸੋਸ਼ਲ ਮੀਡੀਆ ਤੋਂ ਖ਼ਰੀਦ ਸਕਦੇ ਹਾਂ ਸਾਡੇ ਓਨਲਾਈਨ। ਐਪ। ਪਿੰਨੀਆਂ ਆਉਂਦੀਆਂ ਨੇ ਓਨਲਾਈਨ ਐਪ ਤੋਂ ਅਸੀਂ ਕਿੰਨਾ ਸਮਾਨ ਖਰੀਦ ਲੈਂਦੇ ਹਾਂ ਸੋਸ਼ਲ ਮੀਡੀਆ ਤੋਂ। ਕਿ ਨਹੀਂ ਲੋਕਾਂ ਨੇ ਆਪਣੇ ਕਾਰੋਬਾਰ ਸ਼ੁਰੂ ਕਰ ਲਏ ਨੇ ਸੋਸ਼ਲ ਮੀਡੀਆ।